ਸਸ ਸ੍ਰੀ ਕਾਲ ਜੀ ਵਧੀਆ ਜੀ। ਤੁਸੀਂ ਸੁਣਾਓ।
ਵਧੀਆ-ਵਧੀਆ ਹੋਰ ਘਰ ਪਰ
ਸਭ ਵਧੀਆ ਜੀ ਤੁਸੀਂ ਦੱਸੋ।
ਵਧੀਆ ਜੀ ਮੈਂ ਕਿਹਾ ਚਲੋ ਆਪਣਾ ਤੁਹਾਡੇ ਨਲ ਟੋਪਿਕ ਡਿਸਕਸ਼ਨ ਕਰਨਾ ਸੀ। ਆ ਮਤਲਬ ਫੇਵਰੇਟ ਟਾਈਪ ਆਫ ਫੂਡ ਅਜ ਕੱਲ੍ਹ ਦੇ ਮਤਲਬ ਹਰ ਬੰਦੇ ਦਾ ਹੁੰਦਾ ਕਿ ਫੇਵਰੇਟ ਕੁਛ ਨਾ ਕੁਛ ਫੇਵਰੇਟ ਫੂਡ ਹੁੰਦਾ ਹੈ ਕੁਛ ਆਪਣਾ ਘਰ ਦਾ ਫੂਡ ਹੁੰਦਾ ਕੁਛ ਬਾਹਰ ਦਾ ਹੁੰਦਾ, ਕੁਛ ਫਾਸਟ ਫੂਡ ਵੀ ਬੰਦੇ ਨੂੰ ਫੇਵਰੇਟ ਹੁੰਦਾ ਹੈ ਮਤਲਬ ਇਹ ਨਾ ਕਿ ਕੁਛ ਬੰਦੇ ਦੀ ਆਪਣੀ ਚੋਇਸ ਹੁੰਦੀ ਹੈ ਖਾਣੇ 'ਚ ਹੁਣ ਮੰਨ ਲੋ ਮਤਵਲ ਅਗਰ ਮੈਂ ਆਪਣਾ ਅਗਜੈਂਪਲ ਲਵਾਂ ਤੇ ਮਤਲਬ ਮੇਰਾ ਘਰ ਦਾ ਜੇਹੜਾ ਫੇਵਰੇਟ ਫੂਡ ਏ। ਅੱਜ ਕੱਲ੍ਹ ਦਾ ਮਤਲਬ ਉਹੀ ਹੈ ਨਾ ਮਤਲਬ ਸਾਨੂੰ ਸਭਸੇ ਜ਼ਿਆਦਾ ਵਧੀਆ ਤੇ ਮੈਨੂੰ ਰਾਜਮਾ ਚਾਵਲ ਲੱਗਦੇ ਨੇ ਘਰ
ਹਹ ਮ ਬਿਲਕੁਲ ਮੈਨੂੰ ਲੱਗਦਾ ਰਾਜਮਾਂ ਚਾਵਲ ਤਾਂ ਦੁਨੀਆਂ ਚ ਕੋਈ ਐਸਾ ਇਨਸਾਨ ਨਹੀਂ ਹੋਗਾ ਜਿਦੇ ਫੇਵਰੇਟ ਨਹੀਂ ਹੋਣਗੇ। ਆਲਮੋਸਟ ਸਭ ਨੂੰ ਪਸੰਦ ਹੈ ਚਾਹੇ ਬੱਚੇ ਹੈ ਚਾਹੇ ਵੱਡੇ ਹੈ ਸਭ ਨੂੰ ਪਸੰਦ ਹੈ। ਇਹ ਕੁੱਛ ਡਿਸਟਰਬਿੰਗ ਹੋ ਰਹੀ ਐ ਤੁਹਾਡੇ ਉਧਰੋਂ ਨਾ ਕੁਛ ਅਜੀਬ ਜਿਹੀ ਸਾਊਂਡ ਆ ਰਹੀ ਹੈ ਫੋਨ ਦੇ ਵਿੱਚ ਮੈਨੂੰ।
ਐ ਨਾ ਮੇਰੇ ਖਿਆਲ, ਹਾਂਜੀ ਹੁਣ ਠੀਕ ਹੈ?
ਹਾਂਜੀ ਹੁਣ ਠੀਕ ਐ। ਘੱਟ ਹੋ ਗਈ ਹੈ ਲੇਕਿਨ ਹਜੇ ਵੀ ਆ ਰਹੀ ਹੈ।
ਹਾਂਜੀ ਹਾਂਜੀ ਹੁਣ ਠੀਕ ਹੈ?
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਮਤਲਬ ਇਹ ਨਾ ਕਿ ਬਈ ਆਪਣਾ ਕੁਛ ਨਾ ਕੁਛ ਬੰਦਿਆਂ ਦਾ ਮਤਲਬ ਕੁਛ ਨਾ ਮੰਨ ਲਓ ਜਿਹੜੀ ਇਹ ਅੱਜ ਦੀ ਜਨਰੇਸ਼ਨ ਹੈ ਉਹਨਾਂ ਦਾ ਆਪਣਾ ਜਿਹੜਾ ਫੇਵਰੇਟ ਫੂਡ ਹੈ ਉਹਨਾਂ ਨੂੰ ਤਾਂ ਤੁਸੀਂ ਕੁਛ ਵੀ ਖਿਲਾ ਦੋ ਮੰਨ ਲਓ ਜਿਹੜਾ ਫਾਸਟ ਫੂਡ ਹੈ ਨਾ ਤੁਸੀਂ ਉਹਨਾਂ ਨੂੰ ਕਹੋਗੇ ਕਿ ਤੁਹਾਡਾ ਫੇਵ ਰਟ। ਫੂਡ ਕੀ ਹੈ ਉਹਨਾਂ ਨੇ ਯ ਤਾਂ ਕਹਿਣਾ ਮੋਮੋਸ ਜਾਂ ਬਰਗਰ ਵਗੈਰਾ ਸਪਰਿੰਗ ਰੋਲ ਪੀਜ਼ਾ ਵਗੈਰਾ ਕਿਉਂਕਿ ਅੱਜ ਦੇ ਲੋਕ ਜਿਹੜੇ ਆ ਨਾ ਉਹ ਖੁਸ਼ ਹੋ ਕੇ ਖਾਂਦੇ ਪੀਜ਼ਾ ਵਗੈਰਾ ਫਾਸਟ ਫੂਡ ਵਗੈਰਾ
ਬਿਲਕੁਲ ਜੀ ਬਿਲਕੁਲ ਬੱਚਿਆਂ ਦਾ ਤਾਂ ਹੀਓ ਫੇਵਰੇਟ ਹੈ ਬੱਚੇ ਬੱਚੇ ਘਰ ਦਾ ਖਾਣਾ ਖਾ ਕੇ ਜਾਂ ਹੈਲਦੀ ਖਾ ਕੇ ਖੁਸ਼ ਨਹੀਂ ਹੈ ਬੱਚਿਆਂ ਨੂੰ ਜੰਕ ਫੂਡ ਹੀ ਪਸੰਦ ਹੈ।
ਬਿਲਕੁਲ ਬਿਲਕੁਲ ਉਹਨਾਂ ਨੂੰ ਐਂ ਆ ਕਿ ਬਈ ਆਪਣਾ ਫਾਸਟ ਫੂਡ ਜਿੰਨਾ ਮਰਜ਼ੀ ਖਿਲਾ ਲਉ। ਘਰ ਦਾ ਖਾਣਾ ਖੋ ਕੇ ਉਹਨਾਂ ਨੂੰ ਸਵਾਦ ਨਹੀਂ ਲੱਗੇਗਾ ਕਿਉਂਕਿ ਆਪਣਾ ਨਾ ਅੱਜ ਕੱਲ੍ਹ ਜਿਹੜੇ ਲੋਕ ਹੈ ਆਪਣਾ ਜੀਭ ਦਾ ਸਵਾਦ ਜ਼ਿਆਦਾ ਦੇਖਦੇ ਨੇ ਮੇਰੀ ਗੱਲ
ਬਿਲਕੁਲ ਠੀਕ ਕਹਿ ਰਹੇ ਹੋ ਇਹ ਜੀਭ ਦੇ ਟੇਸਟ ਨੇ ਤਾਂ ਸਾਰੇ ਦੇਖੋ ਨਾ ਦੁਨੀਆਂ ਖ਼ਰਾਬ ਕੀਤੀ ਹੈ ਬੱਚੇ ਦੀ ਹੈਲਥ ਕਿੰਨੀ ਪ੍ਰੋਬਲਮ ਅਜ ਕਲ੍ਹ ਕਿਨੇ ਬੱਚਿਆਂ ਨੂੰ। ਓਵਰਵੇਟ ਹੋ ਗਏ ਬੱਚੇ ਇਸ ਕਰਕੇ ਕਿੰਨਾ ਬੱਚਾ ਨੁਕਸਾਨ ਹੋ ਰਿਹਾ ਬੱਚਿਆਂ ਦਾ। ਮੈਟਾਬੋਲਿਜ਼ਮ ਸਲੋਅ ਹੋ ਗਿਆ ਬੱਚੋ- ਬਹੁਤ ਨੁਕਸਾਨ ਕਰਦਾ ਫਾਸਟ ਫੂਡ ਹੈ ਲੇਕਿਨ ਠੀਕ ਹੈ ਬੱਚੇ ਦਾ ਕੀ ਕਰ ਸਕਦੇ ਆ।
ਬਿਲਕੁਲ ਬਿਲਕੁਲ ਔਰ ਮਤਲਬ ਜਿਹੜਾ ਬਾਹਰ ਦਾ ਕੁਛ ਫੇਵਰੇਟ ਫੂਡ ਹੁੰਦਾ। ਮੰਨ ਲਓ ਆਪਾਂ ਕਦੀ ਕਦਾਰ ਨਾਲ ਬਾਹਰ ਵਗੈਰਾ ਵੀ ਖਾਣ ਜਾਂਦੇ ਹਾਂ। ਕੋਈ ਮੰਨ ਲਓ ਰੈਸਟੋਰੈਂਟ ਵਗੈਰਾ ਚੱਲ ਜਾਂਦੇ ਆ। ਕਿਸੇ ਢਾਬੇ ਤੇ ਚਲੇ ਕਿਸੇ ਹੋਟਲ ਵਗੈਰਾ ਚਲੇ ਜਾਂਦੇ ਆ ਤੇ ਉੱਧਰ ਆਪਣਾ ਜਿਹੜਾ ਮੰਨ ਲਓ ਇਗਜੈਂਪਲ ਮੇਰਾ ਹੀ ਮਤਲਬ ਮੇਰਾ ਉੱਧਰ ਜਿਹੜਾ ਫਸਟ ਮੇਰਾ ਫੇਵਰੇਟ ਫੂਡ ਹੈ ਮੰਨ ਲਓ, ਦੇਖੋ ਆਪ ਆਪਾਂ ਜਿਹੜੀ ਵੀ ਆਪਾਂ ਆਈਟਮ ਵਗੈਰਾ ਔਡਰ ਕਰਦੇ ਹਾਂ ਉਹਦੇ 'ਚ ਤਾਂ ਪਹਿਲੇ ਤਾਂ ਆਪਾਂ ਇਹੀ ਕਰਦੇ ਹਾਂ ਦਾਲ ਮੱਖਣੀ ਔਡਰ ਕਰਦੇ ਹਾਂ ਕਿਉਂਕਿ ਉਹ ਨਾ ਹਰ ਜਿਹੜੇ ਵੀ ਰੇਸ ਵਗੈਰਾ ਹੋਟਲ ਵਗੈਰਾ ਦੀਆਂ ਜਿਹੜੀ ਹੈ ਉਹ ਇੱਕ ਨਾ ਸੇਮ ਟੇਸਟ ਹੁੰਦਾ ਇਹਨਾਂ ਦਾ। ਔਰ ਇਹ ਨੋਰਮਲ ਖਾਣੇ 'ਚ ਵੀ ਨਾ ਬਹੁਤ ਟੇਸਟੀ ਵਗੈਰਾ ਲੱਗਦੀ ਹੈ।
ਠੀਕ ਕਹਿ ਰਹੇ ਹੋ ਬਿਲਕੁਲ।
ਬਿਲਕੁਲ ਪਰ ਇਹ ਸਾਨੂੰ ਇਹ ਤਾਂ ਨੀ ਪਤਾ ਉਹ ਨੇ ਅਜ ਕਿਹੜੇ ਇੰਗ੍ਰਡੀਅਂਟਸ ਵਧੀਆ ਪਾਏ ਆ। ਜਿਹੜੇ ਖ਼ਰਾਬ ਪਾਏ ਆ, ਕਿਉਂਕਿ ਦੇਖੋ ਹੋਟਲ ਚ ਬੜਦਾ ਆਪਣਾ ਲਾਰਜ ਕੁਆਂਨਟਿਟੀ 'ਚ ਬਣਦਾ ਹੈ। ਹੁਣ ਇਹ ਤਾਂ ਪਤਾ ਨਹੀਂ ਹੈ, ਕਿ ਕਿ ਬਈ ਆਪਣਾ ਔ ਕਿਹੜੀ ਸਬਜ਼ੀ ਸਹੀ ਪਾ ਰਿਹਾ ਹੈ, ਕਿਹੜੀ ਵੈਜੀਟੇਬਲਸ ਖ਼ਰਾਬ ਪਾ ਰਿਹਾ ਹੈ। ਮਤਲਬ ਦਾਲ ਵਗੈਰਾ ਵੀ ਠੀਕ ਹੈ, ਜਾਂ ਐਕਸਪਾਇਰ ਵਗੈਰਾ ਕੁਛ ਹੁੰਦਾ ਨਾ ਖ਼ਰਾਬ ਵੀ ਹੁੰਦੀ ਹੈ ਐਸ ਵਗੈਰਾ ਦਾਲਸ ਵੀ ਖ਼ਰਾਬ ਹੋ ਜਾਂਦੀ ਐ, ਮੰਨ ਲੋ ਹੋਟਲ ਚ ਤੇ ਐ ਹੈਨਾ, ਹਾਂਜੀ ਹਾਂਜੀ ਗ੍ਰੇਵੀ ਵਗੈਰਾ ਵੀ ਜਿਹੜੀ ਹੁੰਦੀ ਹੈ ਨਾ ਸਬਜ਼ੀ ਦੀ ਐ, ਤੇ ਦਾਲ ਬਚ ਜਾਂਦੀ ਹੈ, ਬਿਲਕੁਲ ਬਿਲਕੁਲ ਬਚ ਵੀ ਜਾਂਦੀ ਹੈ, ਕਈ ਵਾਰ। ਪਰ, ਹੁਣ ਦੇਖੋ ਆਪਣਾ ਅਗਲ ਅਗਰ ਆਪਣਾ ਸ਼ਾਹੀ ਪਨੀਰ ਵਗੈਰਾ ਆਪਾਂ ਔਡਰ ਕਰਦੇ ਆਂ, ਤੇ ਇਹ ਆ ਕਿ ਵੀ ਔਦੀ ਗ੍ਰੇਵੀ ਔਹਨਾ ਨੇ ਅਲੱਗ ਬਣਾਈ ਹੁੰਦੀ ਹੈ, ਤੇ ਅਪਣਾ ਬਾਅਦ ਚ ਵਗੈਰਾ ਨਾ, ਕੱਟ ਵਗੈਰਾ, ਕੱਟ ਕੁੱਟ ਕਰਕੇ, ਕੱਟ ਕੁੱਟ ਕਰਕੇ ਵਿੱਚ ਈ ਪਾ ਦਿੰਦੇ ਐ।
ਠੀਕ ਹੈ, ਔ ਤਾਂ ਚਲੋ ਫੇਰ ਵੀ ਦੇਖੋ, ਮੋਮੋਸ ਦੇਖੋ ਤੁਸੀਂ ਕਿੰਨੇ ਕਿੰਨੇ ਦਿਨਾਂ ਦੇ ਪਏ ਹੁੰਦੇ ਆ, ਜਾਂ ਇਹ ਬੇਕਰੀ ਆਈਟਮਸ ਨੇ, ਇਹ ਥੋੜੀ, ਰੋਜ਼ ਤੁਹਾਡੀ ਉਨੀ ਕੰਜ਼ਿਊਮ ਹੋ ਜਾਂਦੀ ਐ ਹੈਨਾ ਕਿ ਮੈਨੂੰ ਲੱਗਦਾ, ਕਿ ਔ ਤਾਂ ਦੋ ਤਿੰਨ ਦਿਨ ਦਾ ਤੁਹਾਨੂੰ ਬੇਆ ਮਿਲਦਾ ਹੀ ਹੈ, ਖ ਖਾਣ ਨੂੰ, ਬਟ ਬੱਚੇ ਲੇਕਿਨ ਔਹੀ ਔ ਨਾ ਕਿ, ਪਸੰਦ ਕਰਦੇ ਐ ਖਾਣਾ। ਬੱਚੇ ਕੀ, ਸਿਆਣੇ ਨੂੰ ਵੀ ਪਸੰਦ ਆਉਂਦਾ ਹੈ, ਲੇਡੀਜ਼ ਹੀ ਕਹਿ ਦਿੰਦੀ ਹੈ, ਕਿ ਪੂਰਾ ਹਫ਼ਤਾ ਕੰਮ ਕੀਤਾ ਤਾਂ ਹੁਣ ਇੱਕ ਹਫਤਾ ਇੱਕ, ਮਤਲਬ ਹਫ਼ਤੇ ਦੇ ਵਿੱਚ ਇੱਕ ਔ ਵੀ ਹੈ ਬਾਹਰ, ਤਾਂ ਸਾਨੂੰ ਵੀ ਬੈਠ ਕੇ ਖਾਣਾ ਆ, ਚਲੋ ਬਾਹਰ ਲੈ ਕੇ ਚਲੋ, ਬਾਹਰ ਜਾ ਕੇ ਖਾਣਾ ਹੈ।
ਬਿਲਕੁਲ ਬਿਲਕੁਲ, ਦੇਖਿਆ ਜਾ ਦੇਖਿਆ ਜਾਏ ਤੇ ਲੇਡੀਜ਼ ਦਾ ਜਿਹੜਾ ਫੇਵਰੇਟ ਹੈ, ਮੇਰਾ ਖਿਆਲ ਮੋਮੋਸ ਵਗੈਰਾ, ਤਾਂ ਔਨਾਂ ਨੂੰ ਜ਼ਿਆਦਾ ਹੀ ਵਧੀਆ ਲੱਗਦੇ ਕੁਛ।
ਜਾਦਾ ਪਸੰਦ ਐ ਮੈਨੂੰ ਲੱਗਦਾ, ਲੇਡੀਜ਼ ਨੂੰ।
ਨਹੀਂ ਹਾਂਜੀ ਹਾਂਜੀ ਬਿਲਕੁਲ ਗੋਲ ਗੱਪੇ ਵਗੈਰਾ ਹੋ ਹੈ ਨਾ ਜਿਹੜੇ, ਪਤਾ ਹੋਰ ਸਾਨੂੰ ਇਹ ਵੀ ਨੀ ਪਤਾ ਕਿ ਪਾਣੀ ਚ ਵਗੈਰਾ, ਜਿਹੜਾ ਗੋਲ ਗੱਪਿਆਂ ਦਾ ਪਾਣੀ ਹੁੰਦਾ ਹੈ। ਹੁਣ ਅਸੀਂ ਕਿੰਨੇ ਪਤਾ ਨੀ, ਕਿਵੇਂ ਕਿਵੇਂ ਜੇ ਆਪਣਾ ਕੁਛ ਮਸਾਲੇ ਵਗੈਰਾ ਐਡ ਕਰਦੇ ਆ। ਔਰ ਕਿੰਨੀ ਹਾਈ ਕੁਆਂਨਟਿਟੀ ਚ ਕਰ ਤੇ ਐ ਕਿੰਨੀ ਤਿੱਖੀ ਮਿਰਚ ਹੁੰਦੀ ਹੈ, ਜਿਹੜੀ ਪੂਰੀ ਮੰਨ ਲੋ ਇੱਕ ਬੋਲ ਵਗੈਰਾ ਚ ਬਣਾਉਂਦੇ ਐ, ਔ ਵੀ ਪੂਰੇ ਪਾ ਦਿੰਦੇ ਐ ਪਾਣੀ ਚ।
ਹਾਂ ਹਾਂ ਹਾਂ
ਔਰ ਪੂਰੀ ਇੱਕ ਰੈਡ ਚਿੱਲੀ ਹੁੰਦੀ ਹੈ। ਆਪਣਾ ਪੈਕੇਟ ਲਈ ਔ ਵੀ ਪਾ ਦਿੰਦੇ ਐ, ਔਰ ਪਤਾ ਦੇਖਦੇ ਵੀ ਨੀ ਹੈਗੇ ਕਿ ਮਸਾਲਾ ਕਿੰਨਾ ਤੇਜ਼ ਹੈ, ਇਹਦੇ ਨਾਲ ਨਾਲ, ਆਪਣਾ ਲੀਵਰ ਨੂੰ ਕੀ ਹੋਏਗਾ।
ਬਿਲਕੁਲ ਔ ਤਾਂ ਹੈ ਹੀ ਹੈ, ਦੇਖੋ ਜੀ ਫਾਸਟ ਫੂਡ ਨੂੰ ਪਸੰਦ ਸਭ ਕਰਦੇ, ਲੇਕਿਨ ਇਹ ਨਾ ਕਿ, ਆਪਣੀ ਬੋਡੀ ਨੂੰ ਨੁਕਸਾਨ ਕਰਦਾ ਹੈ, ਔ
ਬਿਲਕੁਲ ਬਿਲਕੁਲ, ਮੈਂ ਵੀ ਤੁਹਾਡੇ ਨਾਲ ਮੈਂ ਕਿਹਾ ਚਲੋ ਤੁਹਾਨੂੰ ਕੋਲ ਕਰਦੇ ਆਂ, ਤਦ ਤੁਹਾਡੀ ਤੁਹਾਡੀ ਸੂਜੈਸ਼ਨ ਲੈਂਦੇ ਆ, ਤੁਹਾਡਾ ਕਿ ਮਤਲਬ ਫੇਵਰਟ ਫੂਡ ਐ, ਪਤਾ ਨੀ ਕੇੜਾ ਇੰਡੋਰ ਵਧੀਆ ਲੱਗਦਾ ਆਊਟਡੋਰ ਕੇੜਾ ਫ਼ੇਵਰੇਟ ਫੂਡ ਹੈਗਾ ਤੁਹਾਡਾ, ਮੈਂ ਕਿਹਾ ਚਲੋ ਤੁਹਾਂਨੂੰ, ਤੁਹਾਡੇ ਤੋਂ ਪੁੱਛਦੇ ਪੁੱਛਨੇ ਆ।
ਹੂੰ, ਮੈਨੂੰ ਤਾਂ ਦੇਖੋ ਜੀ ਘਰ ਦਾ ਖਾਣਾ ਹੀ ਸਭ ਤੋਂ ਬੈਸਟ ਲੱਗਦਾ ਹੈ, ਕੋਸ਼ਿਸ਼ ਤਾਂ ਇ ਕਰਦੀ, ਕਿ ਬੱਚਿਆਂ ਨੂੰ ਵੀ ਮੈਂ ਘਰ ਹੀ ਬਣਾ ਕੇ ਦੇਵਾਂ। ਹੈਨਾ ਅੱਜ ਕੱਲ੍ਹ ਤਾਂ ਦੇਖੋ ਸਾਰਾ ਕੁਛ, ਆਪਣਾ ਸਾਰੀ ਆਪਣੀ ਤੁਹਾਡੀ ਰੈਸਪੀ ਜਿੰਨੀ ਵੀ ਤੁਸੀਂ ਸਰਚ ਕਰੋ, ਤੁਹਾਨੂੰ ਸਭ ਕੁਛ ਮਿਲ ਜਾਏਗਾ, ਬੱਚਿਆਂ ਨੇ ਜੋ ਵੀ ਖਾਣਾ ਹੈ, ਚਾਹੇ ਪੀਜ਼ਾ ਬਣਾ ਲੋ, ਚਾਹੇ ਮੋਮੋਸ ਬਣਾ ਲੋ, ਚਾਹੇ ਸਪਰਿੰਗ ਰੋਲ ਬਣਾ ਲੋ, ਕੋਸ਼ਿਸ਼ ਤਾਂ ਮੈਂ ਕਰਦੀ ਹਾਂ, ਕਿ ਬੱਚੇ ਬੱਚਿਆਂ ਨੂੰ ਘਰੇ ਹੀ ਬਣਾ ਕੇ ਦਵਾਂ, ਲੇਕਿਨ ਕਦੀ ਕਦੀ ਹੋ ਜਾਂਦਾ ਕਿ ਹਾਂ, ਕਿ ਅੱਜ ਜੀ ਨੀ ਕਰਦਾ ਕੁਛ ਬਣਾਉਣ ਨੂੰ, ਕਿ ਚਲੋ ਬਜ਼ਾਰੋਂ ਹੀ ਔਰਡਰ
ਬਿਲਕੁਲ ਬਿਲਕੁਲ, ਕਿਸੇ ਕਈ ਵਾਰ ਹੁੰਦਾ ਨਾ, ਬੰਦੇ ਨੂੰ ਆਲਸ ਵਗੈਰਾ ਪੈ ਜਾਂਦਾ ਐ, ਕਿਉਂਕਿ ਕਈ ਵਾਰ ਬੰਦਾ ਨਾ, ਘਰ ਦੇ ਕੁਛ ਜੀ ਐਕਸਟਰਾ ਕੰਮ ਕਰਕੇ ਵੀ ਥੱਕ ਜਾਂਦਾ ਹੈ।
ਥੱਕ ਵੀ ਜਾਂਦਾ, ਦੇਖੋ ਡੇਲੀ, ਦੇਖੋ ਹਾਊਸ ਵਾਈਫ ਦਾ ਤਾਂ ਡੇਲੀ ਰੂਟੀਨ ਔਹੀ ਹੋਯਾ, ਹਾਂਜੀ, ਅਰੇ ਹਾਉਸ ਵਾਈਫ ਕਾ ਤਾਂ ਦੇਖੋ ਡੇਲੀ ਰੂਟੀਨ ਏਹੀ ਹੈ, ਕਿ ਤਿੰਨ ਟਾਈਮ ਖਾਣਾ ਬਣਾ ਲੋ। ਨਹੀਂ ਬਣਾਣਾ ਐ, ਹੈਨਾ। ਬਾਰ ਬਚ ਲੇਡੀਜ਼ ਨੂੰ ਤ ਕੁਝ ਕੰਮ ਨੀ, ਤ ਫੇਰ ਲੱਗਦੈ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਜਾਂ ਪੰਦਰਾਂ ਦਿਨ ਦੇ ਵਿੱਚ ਇੱਕ ਦਿਨ ਹੋਨਾ ਚਈਦੈ, ਕਿ ਓਨਾਂ ਨੂੰ ਫ੍ਰੀ ਟਾਈਮ ਮਿਲੈ ਆਰਾਮ ਨਾਲ ਬੈਠ ਕੇ ਖਾਨ, ਪੀਨ ਆਪਣਾ, ਆਪਣਾ ਫੈਮਲੀ ਦੇ ਨਾਲ
ਬਿਲਕੁਲ, ਬਿਲਕੁਲ। ਬਿਲਕੁਲ ਔਰ ਅੱਜ-ਕੱਲ ਗਰਮੀ ਬੋਤ ਐ, ਕੀਚਨ ਵਗੈਰਾ ਚ ਕਾਫੀ ਮੇਰੇ ਖੇਆਲ ਗਰਮੀ ਵਗੈਰਾ ਹੋ ਜਾਂਦੀ ਏ ਨਾ, ਤੇ ਕੁਛ ਤਾਂ ਵੀ ਬੰਦਾ ਬਣਾ ਨੀ ਪਾਂਦਾ। ਕੇਓਕਿ ਇੱਕ ਬਿਨਾਂ, ਬਿਨਾਂ ਫੈਨ ਤੋਂ ਕਿਚਨ ਚ ਕਾਮ ਕਰਨਾ ਬੋਤ ਓਖਾ ਏ।
ਬਿਲਕੁਲ ਜੀ, ਬਿਲਕੁਲ ਏ ਈ ਤਾਂ ਗੱਲ ਐ ਨਾ ਕਿ, ਲੇੜੀਜ਼ ਨੂੰ ਛੁੱਟੀ ਨਈ ਮਿਲਦੀ ਲੇੜੀਜ਼ ਤਾਂ ਟਵੈਂਟੀ ਫੋਰ ਇੰਨਟੂ ਸੈਵਨ ਖੜੀਆਂ ਈ ਰੈਂਦੀਆਂ ਨੇ ਜੈਂਟਸ ਨੂੰ ਤਾਂ ਫਿਰ ਵੀ ਬੱਚੇਆਂ ਨੂੰ ਛੁੱਟੀ ਮਿਲ ਜਾਂਦੀ ਏ। ਤੇਓਹਾਰ ਹੋਦਾ ਤਾਂ ਲੇੜੀਜ਼ ਦੀ ਹੋਰ ਜਾ਼ਦਾ ਹੋ ਜਾਂਦੀ ਏ ਹੋਰ, ਨਵੇਂ ਨਵੇਂ ਪਕਵਾਨ ਬਣਾਨੇ ਫਿਰ ਤਾਂ।
ਹੂੰ। ਕੋਈ ਫੈਸਟੀਵਲ ਹੋਏ, ਚਾਹੇ ਕੋਈ ਬੱਚੇ ਦਾ ਬਰਡੇ ਐ, ਚਾਏ ਐਨੀਵਰਸਰੀ ਐ ਲੇਡੀਜ਼ ਤਾਂ ਵੇ ਕੁੱਝ ਘਰ ਬਣਾਂਦੀਆਂ ਖਾਣਾ ਸਾਰਾ ਜਾ਼ਦਾਤਰ ਹਨਾ।
ਬਿਲਕੁਲ ਜੀ ਬਿਲਕੁਲ, ਹੋਰ ਆਪਨਾ ਕੁਛ ਐ ਵੀ ਐ ਨਾ ਕਿ ਬਈ ਅੱਜ-ਕੱਲ ਦੇ ਜੇੜੇ ਬੱਚੇ ਐ, ਓ ਤੇ ਮੰਨ ਲੋ ਤੁਸੀਂ ਓਨਾਂ ਨੂੰ ਕਹੋਗੇ ਨਾ ਕਿ ਬੀ ਤੂੰ ਅਪਣਾ ਫਿਟਨੈਸ ਦੇਖ, ਯਾ ਆਪਣਾ ਯਾ ਜੇ ਕੋਈ ਡਾਈਟ ਵਗੈਰਾ ਖਾਏਆ ਕਰ ਐਕੀ ਖਾਂਨਾਂ ਰਹਿੰਦਾ ਤੂੰ, ਕਿਉਂਕਿ ਦੇਖੋ ਮੈਨੂੰ ਵੀ ਮੇਰੇ ਘਰ ਦੇ ਇੱਕ ਟਾਈਮ ਤੇ ਕਹਿੰਦੇ ਸੀਗੇ ਮੈਂ ਵੀ ਮਤਲਬ, ਮੈਂ ਜੰਕ ਫੂਡ ਵਗੈਰਾ ਬਹੁਤ ਖਾਂਦਾ ਸੀ। ਮੈਨੂੰ ਵੀ ਕਹਿੰਦੇ ਸੀ, ਕੀ ਖਾਈ ਜਾਂਦਾ ਹੈ ਸੁੱਕੀ ਹੱਡੀ ਲੱਗਦਾ ਐ, ਫੇਰ ਮੈਨੂੰ ਵੀ ਬਾਅਦ ਚ ਸਮਝ ਆਈ, ਕਿ ਬਈ ਇਹ ਚੀਜ਼ਾਂ ਸਾਡੇ ਆਸਤੇ ਕਿੰਨੇ ਨੁਕਸਾਨ ਦਾਇਕ ਹੈਗੀਆਂ, ਫੇਰ ਆਪਣਾ ਜਦੋਂ ਮੈਂ ਜਿੰਮ ਵਗੈਰਾ ਸ਼ੁਰੂ ਕੀਤੀ, ਫਿਰ ਮੈਂ ਆਪਣਾ ਪ੍ਰੋਪਰ ਡਾਇਟ ਵਗੈਰਾ ਦੇਖੀ, ਫਿਰ ਮੈਂ ਫੋਲੋ ਕੀਤੀ ਡਾਇਟ ਨੂੰ
ਫੇਰ ਹੁਣ ਮੈਨੂੰ ਇਹ ਲੱਗਦਾ, ਕਿ ਵੀ ਸਾਡੇ ਆਸਤੇ ਤੇ ਕਾਫੀ ਨੁਕਸਾਨ ਹੈਗਾ ਸੀ, ਮੈਂ ਵੀ ਬਹੁਤ ਖਾਂਦਾ ਸੀ ਮੋਮੋਸ ਵਗੈਰਾ ਬਰਗਰ ਵਗੈਰਾ। ਕਿਉਂਕਿ ਆਪਾਂ ਦੇਖੋ ਰਾਤ ਨੂੰ ਫ੍ਰਰੀ ਹੁੰਦੇ ਸੀ, ਪਹਿਲੇ ਕੋਲੇਜ ਵਗੈਰਾ ਜਾਂਦੇ ਸੀ, ਫਿਰ ਆ ਕੇ ਰਾਤ ਫਰੀ ਹੋਣਾ, ਕਿਉਂਕਿ ਇੱਕ ਦੇਖੋ ਕੋਲਜ ਆ ਕੇ ਨਾ ਥਕਾਵਟ ਵਗੈਰਾ ਬਹੁਤ ਹੋ ਜਾਂਦੀ ਸੀ। ਫਿਰ ਸਾਨੂੰ ਪੜ੍ਹਾਈ ਦੇ ਟਾਈਮ ਤੋਂ ਬਾਅਦ ਸਾਨੂੰ ਰੈਸਟ ਕਰਨ ਦਾ ਟਾਈਮ ਨਹੀਂ ਮਿਲਦਾ, ਰਾਤ ਨੂੰ ਜਾਣਾ ਅਸੀ ਤੇ ਫਾਸਟ ਫੂਡ ਵਗੈਰਾ ਖਾਣਾ ਸੀ, ਕਿਉਂਕਿ ਦੇਖੋ ਫਾਸਟ ਫੂਡ ਦਾ ਹੈ ਨਾ ਉਹਨਾਂ ਦਾ ਓਇਲ ਹੀ ਜਿਹੜਾ ਹੈ ਉਹ ਪਤਾ ਨੀ ਕੱਦਾ ਹੁੰਦਾ ਐ, ਇੱਕ ਦੋ ਮਤਲਬ ਇੱਕ ਦਿਨ ਤਾਂ ਯੂਜ ਕਰਨ ਹੀ ਕਰਦੇ ਆ ਪੂਰਾ। ਉਹ ਨੀ ਜਿਹੜਾ ਬੱਚ ਜਾਂਦਾ ਨਾ, ਫਿਰ ਉਹ ਅਗਲੇ ਦਿਨ ਵੀ ਉਹਦੇ ਚ ਐਡ ਕਰ ਦਿੰਦਾ, ਔਰ ਕਿੰਨਾ ਬਲੈਕ ਹੋਲ ਹੋਇਆ ਹਦਾ।
ਬਿਲਕੁਲ-ਬਿਲਕੁਲ-ਬਿਲਕੁਲ-ਬਿਲਕੁਲ। ਬਿਲਕੁਲ ਦੇਖਿਆ, ਮੈਂ ਤਾਂ ਆ ਇਹ ਜੋ ਮੋਮੋਸ ਖਾਂਦੇ ਆ ਅਸੀਂ, ਇਹ ਜੋ ਫਰਾਈ ਮੋਮੋਸ ਹੁੰਦੇ ਐ, ਦੇਖੋ ਤੁਸੀਂ ਤੇਲ ਦੇਖੋ ਕਹਿੰਦੇ ਕਿ ਇੱਕ ਵਾਰ ਅਗਰ ਤੁਸੀਂ ਡੀਪ ਫਰਾਈ ਕਰ ਲਿਆਓ, ਤੇਲ ਨੂੰ ਯੂਜ ਨਹੀਂ ਕਰਨਾ ਚਾਹੀਦਾ। ਡਿਸਕਾਰਡ ਕਰ ਦੇਣਾ ਚਾਹੀਦਾਂ, ਲੇਕਿਨ ਉਹ ਥੋੜੀ ਜਿਹੜੇ ਬਸ ਬੈਠੇ ਆ, ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਉਹ ਤਾਂ ਏਦਾਂ ਰੋਜ਼ੇ ਜੇ ਚੇਂਜ ਕਰਨਗੇ, ਤਾਂ ਫਿਰ ਤਾਂ ਓਹਨੂੰ ਕਮਾਈ ਹੋਗੀ, ਉਹ ਤਾਂ ਦੇਖੋ ਓਦੇ ਚ' ਬ ਸਭ ਫਰਾਈ ਕਰੀ ਜਾਂਦੇ ਨੇ, ਦੇਖੋ ਲੋਕੀ ਖਾਈ ਜਾਂਦੇ ਆ ਲੇਕਿਨ।
ਬਿਲਕੁਲ ਔਰ, ਹਾਂਜੀ-ਹਾਂਜੀ ਔਰ ਅੱਜ-ਕੱਲ ਦਾ ਇਹ ਹਾਲ ਹੋ ਗਿਆ ਮੰਨ ਲਓ, ਜਿਹੜੇ ਪੁਰਾਣੇ ਟਾਈਮ ਦੀ ਜਨਰੇਸ਼ਨ ਦੇ ਬੰਦੇ ਸੀ, ਉਹਨਾਂ ਨੂੰ ਤੁਸੀਂ ਕਹਿ ਦੋਗੇ ਨਾ ਕਿ ਵੀ ਤੁਸੀਂ ਲੋ ਸਾਡੇ ਨਾਲ ਚਲੋ ਮੋਮੋਸ ਵਗੈਰਾ ਖਾਂਦੇ ਆ ਬਰਗਰ ਵਗੈਰਾ, ਸਪਿੰਗ ਰੋਲ ਵਗੈਰਾ ਖਾਂਦੇ ਆ, ਉਹਨਾਂ ਨੇ ਇੱਕ ਅੱਧਾ ਪੀਸ ਖਾਣਾ, ਉਸ ਤੋਂ ਬਾਅਦ ਕਹਿ ਦੇਣਾ ਇਹ ਕੀ ਗੰਦ ਚੀਜ਼ ਖਾ ਰਿਹਾ, ਅਗਰ ਤੁਸੀਂ ਇਹੀਓ ਨੀ ਜ ਇਹੀ ਤੁਸੀਂ ਨਈ ਜਨਰੇਸ਼ਨ ਨੂੰ ਨਾ ਕਿ ਉਹਨਾਂ ਦੇ ਉਹਨਾਂ ਦੇ ਮਤਲਬ, ਉਹਨਾਂ ਜਿੰਨੀ ਤੁਸੀਂ ਖੁਰਾਕ ਵਗੈਰਾ ਖਾ ਲਓ ਪੁਰਾਣੇ ਟਾਈਮ ਦੇ ਬੰਦੇ ਆਪਣਾ ਸਾਨੂੰ ਵੀ ਸਾਡੇ ਦਾਦਾ ਪੜਦਾਦਾ ਦੱਸਦੇ ਹੁੰਦੇ, ਦਾਦਾ ਪਾਪਾ ਵਗੈਰਾ ਦੱਸਦੇ ਹੁੰਦੇ ਸੀਗੀ ਬਈ ਆਪਾਂ ਆਪਣੇ ਟਾਈਮ ਚ ਬਹੁਤ ਮਤਲਬ ਖੁਰਾਕ ਵਗੈਰਾ ਬੜੀ ਖਾਂਦੇ ਸੀ, ਕਿੱਲੋ ਕਿੱਲੋ ਦੁੱਧ ਪੀ ਜਾਂਦੇ ਸੀ। ਸੀਗੇ, ਹੁਣ ਅੱਜ ਮੈਨੂੰ ਕਹਿ ਦਿਆਂਗੇ ਨਾ ਦੁੱਧ ਪੀਣ ਨੂੰ, ਮੇਰੇ ਕੋਲ ਕਿਲੋ ਪੀਤਾ ਨੀ ਜਾਣਾ।
ਕਿੱਲੋ ਜੇ ਤੁਸੀਂ ਇੱਕ ਗਲਾਸ ਨਹੀ ਪੀ ਸਕਦੇ ਦੁੱਧ ਬੱਚੇ। ਛੇ ਸੱਤ ਕਿੱਲੋ ਤਾਂ ਬਹੁਤ ਦੂਰ ਦੀ ਗੱਲ ਐ, ਲੇਕਿਨ ਦੇਖੋ ਨਾ ਪਹਿਲੇ ਤਾਂ ਲੋਕ ਫੇਰ ਕਿੰਨੇ ਹੈਲਦੀ ਵੀ ਤਾਂ ਰਹਿੰਦੇ ਸੀਗੇ, ਕਿੰਨੀ ਉਹਨਾਂ ਦੀ ਲਾਈਫ ਵੀ ਦੇਖੋ ਅੱਸੀ ਅੱਸੀ ਸਾਲ ਦੇ ਹੋ ਕੇ ਬਜ਼ੁਰਗ ਆਪਣਾ ਪੂਰਾ ਲਾ, ਤਦ ਵੀ ਫਿੱਟ ਹੁੰਦੇ ਸੀ, ਹੁਣ ਅੱਜ-ਕੱਲ ਦੇ ਬੱਚੇ ਦੇਖ ਲਓ, ਪੰਦਰਾਂ ਸ ਸਾਲ ਦੇ ਬੱਚੇ ਸੋਲਾਂ ਸਾਲ ਦੇ ਬੱਚੇ ਸਾਡਾ ਇਹ ਦੁੱਖਦੈ ਸਾਡਾ ਉਹ ਦੁੱਖਦੈ ਸਾਡਾ ਇਹ ਦੁੱਖਦੈ
ਹੂੰ, ਪਰ ਅੱਜ-ਕੱਲ ਦੇ ਬੱਚਿਆਂ ਨੂੰ ਤਾਂ ਸ਼ੂਗਰ ਵਗੈਰਾ ਨਾ ਸ਼ੂਗਰ ਵਗੈਰਾ ਵੀ ਬਹੁਤ ਜਲਦੀ ਹੋ ਰਹੀ ਹੈ‌।
ਬਿਲਕੁਲ ਇਹ ਫਾਸਟ ਫੂਡ ਦੇ ਨਾਲ ਹੀ ਹੋ ਰਹੀ ਐ ਜੀ, ਬੱਚਿਆਂ ਨੂੰ ਜੋ ਉਹ ਵਟ ਬੱਚੇ ਹੋ ਗਏ ਡਾਇਬਿਟੀਜ਼ ਹੋ ਗਈ, ਇਹ ਬਾਹਰ ਦੇ ਖਾਣੇ ਨਾਲ ਹੀ ਹੋ ਰਹੀ ਐ ਬੱਚਿਆਂ ਨੂੰ।
ਹੋਰ ਕਈਆਂ ਦੇ ਤਾਂ ਮਤਲਬ ਬਾਹਰ ਦੇ ਖਾਣੇ ਨਾਲ ਲੈ ਵੀ ਆਪਣਾ ਲੀਵਰ ਵਗੈਰਾ ਦੇ ਨਾ ਪ੍ਰੋਬਲਮ ਵਗੈਰਾ ਮਤਲਬ ਇੱਕ ਮੇਰਾ ਨਾ ਨੋਨ ਦਾ ਪਰਸਨ ਸੀਗਾ, ਉਹ ਨਾ ਆਪਣਾ ਆਪਣਾ ਰੋਜ਼ ਦਾ ਆਪਣਾ ਬਾਹਰ ਵਗੈਰਾ ਫਾਸਟ ਫੂਡ ਉਹਨੇ ਖਾਣਾ ਹੀ ਖਾਣਾ ਸੀ। ਮੈਂ ਉਹਦੇ ਕੋਲ ਪੁੱਛਿਆ ਸੀ, ਮੈਂ ਕਿਹਾ ਉਹਨੂੰ ਨਾ ਮਤਲਬ ਬਲੱਡ ਕੈਂਸ ਰ ਹੋ ਗਿਆ ਸੀ, ਮੈਂ ਪੁੱਛਿਆ ਤੈਨੂੰ ਕਿਵੇਂ ਹੋ ਗਿਆ? ਕਹਿੰਦਾ ਮੈਂ ਆਪਣਾ ਰੋਜ਼ ਦਾ ਤਿੰਨ ਚਾਰ ਸੌ ਰੁਪਏ ਦਾ ਮੈਂ ਆਪਣੇ ਤਿੰਨ ਚਾਰ ਦੋਸਤ ਹੁੰਦੇ ਸੀ। ਆਪਣਾ ਰੋਜ਼ ਦਾ ਫਾਸਟ ਫੂਡ ਬਜ਼ਾਰੋਂ ਖਾਂਦੇ ਸੀ, ਮੰਨ ਲਓ ਕਿਸੀ ਰੇਹੜੀ ਤੋਂ ਖਾ ਲਿਆ, ਕਿਸੀ ਦੁਕਾਨ ਤੋਂ ਖਾ ਲਿਆ, ਔਰ ਓਇਲ ਕਿੰਨਾ ਮਤਲਬ ਪਲਿਊਟਿਡ ਓਇਲ ਹੁੰਦਾ ਸੀ। ਕਿਉਂਕਿ ਦੇਖੋ, ਸੜਕ ਕਿਨਾਰੇ ਦੁਕਾਨ ਐ, ਤੇ ਜਿਹੜਾ ਵਿਕਲ ਦਾ ਪੋਲਿਊਸ਼ਨ ਐ ਉਹ ਵੀ ਤਾਂ ਉਡੇਗਾ, ਉਹ ਜਿਹੜੀ ਡਸਟ ਐ ਉਹ ਵੀ ਗਿਰੇ ਗੀ ਉਹਦੇ ਚ'।
ਜੀ ਬਿਲਕੁਲ-ਬਿਲਕੁਲ ਉਹ
ਉਹ ਉਹਨੂੰ ਅੱਜ ਉਹ ਵਿਚਾਰਾ, ਬਿਲਕੁਲ ਔਰ ਅੱਜ ਉਹ ਬੰਦਾ ਨਾ ਆਪਣਾ ਇਲਾਜ ਵਗੈਰਾ ਕਰਾ ਲੇਆ।
ਜੀ।
ਔਖੀ ਕੰਡੀਸ਼ਨ ਚ ਬਚੇਯਾ ਬਚਾਰਾ, ਓਨੂੰ ਹੁਨ ਜਾ ਕੇ ਸਮਜ ਆਈ ਕਿ ਬਈ ਅਪਨਾ ਫਾਸਟ ਫੂਡ ਦਾ ਕਿੰਨਾ ਨੁਕਸਾਨ ਹੈਗਾ, ਕੋਈ ਬੈਨੀਫਿਟ ਹੈ ਹੀ ਨਹੀਂ।
ਬਿਲਕੁਲ ਜੀ ਬਿਲਕੁਲ, ਸਮਜਨਾ ਚਈਦਾ ਸੀ ਸਬ ਨੂੰ ਘਰ ਦਾ ਈ ਖਾਣਾ ਬੈਸਟ ਐ। ਘਰਦਾ ਈ ਖਾਨਾ ਚਾਈਦਾ, ਬਾਰ ਦਾ ਜਾ਼ਦਾ ਤੋਂ ਜਾ਼ਦਾ ਐਵੋਇੜ ਈ ਕਰਨਾ ਚਾਈ ਨਈ, ਨਈ, ਖਾਣਾ ਚਾਈਦਾ, ਠੀਕ ਐ ਟੇਸਟ ਕਰਨਾ ਤੁਸੀਂ ਮ੍ਹੀਨੇ ਦੋ ਮ੍ਹੀਨੇ ਹਾਂਜੀ, ਓਕੇ ਜੀ ਓਕੇ। ਸਸੀ ਕਾਲ, ਸਾਸ੍ਰੀ ਕਾਲ।